ਹੈਲੋ ਸਸ੍ਰੀ ਕਾਲ
ਸਸ੍ਰੀ ਕਾਲ ਜੀ ਹੋਰ ਠੀਕ ਓ
ਤੁਸੀ ਠੀਕ ਓ ਹਾਂਜੀ ਤੁਸੀ ਠੀਕ ਓ
ਹਾਂਜੀ ਮੈਂ ਠੀਕ ਆਂ ਹੋਰ ਤੁਸੀਂ ਠੀਕ ਓ ਹਾਂਜੀ ਹੋਰ ਤੁਸੀ ਠੀਕ ਓ ਕੁਛ ਨੀ ਬਸ ਮੈਂ ਸੂਟ ਸੀ ਰੀ ਸੀ
ਇੱਕ ਹਾਂ ਮਦਰ ਵਾਸਤੇ।
ਹਾਂਜੀ ਮੈਂ ਸਟਿਚਿੰਗ ਕਰਨੀ ਆ ਹਾਂਜੀ ਕਰ ਲੈਨੀ ਆਂ ਮੈਂ ਸਿਲਾਈ
ਕਿਵੇਂ ਸੂਟ ਸੀਦੇਂ ਹੋ ਫਿਰ ਤੁਸੀਂ
ਬਸ ਵਧੀਆ ਮੈਂ ਮੈਂ ਸ ਉਹ ਡਿਜ਼ਾਇਨਰ ਵਗੈਰਾ ਸੀ ਲੈਨੀ ਆਂ
ਚਲੋ ਵਧੀਆ ਐ ਮੈਂ ਵੀ ਆਵਾਂ ਤੁਹਾਡੇ ਕੋਲ ਸੂਟ ਸਵਾਉਣ ਵਾਸਤੇ ਹਨਾ
ਹਾਂਜੀ ਆ ਜੀਓ
ਹਾਂਜੀ ਸਿਲਾਈ ਤਾਂ ਏਦਾਂ ਮੈਂ ਵੀ ਕਰ ਲੈਨੀ ਆਂ ਮਦਦ ਜਿਆਦਾ ਵਧੀਆ ਨੀ ਕਰਦੀ ਹੈਗੀ ਹਾਂ
ਅੱਛਾ ਹੋਰ ਮੈਂਵੀ ਸੀ ਲੈਂਨੀ ਆਂ ਬਾਹਰ ਬੁਰ ਦੇ ਵੀ ਘਰਦੇ ਵੀ
ਟਾਈਮ ਪਾਸ ਹੋ ਜਾਂਦਾ ਵਧੀਆ ਤੁਹਾਡਾ ਹੈਨਾ
ਹਾਂਜੀ ਹੋਰ ਹੋਰ ਰੋਟੀ ਸਬਜ਼ੀ ਬਣਾ ਲੀ
ਹਾਂ ਅਸੀਂ ਸਵੇਰੇ ਹੀ ਬਣਾ ਲਏ ਨੇ ਕਿਉਂਕਿ ਟਿਫਿਨ ਲੈ ਕੇ ਜਾਂਦੇ ਨੇ ਨਾ ਹਾਂ ਫਿਰ ਬੱਚਿਆਂ ਨੂੰ ਵੀ ਭੇਜਨੀ ਹੁੰਦੀ ਏ ਬੱਚਿਆਂ ਦਾ ਲੰਚ ਗਰਮ ਹੀ ਜਾ ਐ ਨਾ ਸਕੂਲ ਹਾਂ ਫੇਰ
ਜੀ ਹਾਂਜੀ ਉਹ ਸਵੇਰੇ ਬੜਾ ਕੰਮ ਹੋ ਜਾਂਦਾ ਐ
ਬੜਾ ਕੰਮ ਹੁੰਦਾ ਸਵੇਰੇ-ਸਵੇਰੇ ਹੱਥ ਨੀ ਵੇਲਾ ਹੁੰਦਾ ਸਵੇਰੇ ਤਾਂ ਬਸ ਹੋਰ ਤੁਸੀਂ ਬਣਾ ਲੀ ਰੋਟੀ
ਹਾਂਜੀ ਸਾਡੀ ਵੀ ਸਵੇਰੇ ਬਣ ਜਾਂਦੀ ਏ ਹਸਬੈਂਡ ਕੰਮ ਤੇ ਜਾਂਦੇ ਸਵੇਰੇ ਤੇ ਸਵੇਰੇ ਹੀ ਬਣ ਜਾਂਦੀ ਏ ਫੇਰ ਇਸ ਵੈਲੈ ਫ੍ਰਿਰੀ ਹੋ ਜਾਂਦੇ ਹਾਂ ਖਾਲੀ ਦੁਪਹਿਰੇ ਰੋਟੀ ਬਣਾਣੀ ਹੁੰਦੀ ਏ ਸਬਜ਼ੀ ਵਗੈਰਾ ਸਵੇਰੇ ਬਣ ਜਾਂਦੀ ਏ ਅ
ਕਿ ਬਣਾਇਆ ਸੀ ਫਿਰ ਅਜ ਤੁਸੀਂ
ਅੱਜ ਅਸੀਂ ਰਾਜਮਾਂ ਚਾਵਲ
ਵੇਂ ਬਣਾਂਦੇ ਓ ਤੁਸੀਂ ਰਾਜਮ ਚਾਵਲ
ਪਹਿਲੇ ਰਾਜਮਾਂ ਨੂੰ ਉਬਾਲਨੇ ਆ ਕੀ ਕਹਿੰਦੇ ਨੇ ਫੇਰ ਉਸ ਤੋਂ ਬਾਅਦ ਤੜਕਾ ਵਗੈਰਾ ਲਾ ਲੈਨੇ ਆਂ ਪਿਆਜ ਟਮਾਟਰ ਦਾ
ਲਾਸ ਟਮਾਟਰ ਦਾ ਤੜਕਾ ਕਿਵੇਂ ਲਗਾਉਂਦੇ ਓ ਕੱਟ ਕੇ ਯਾ ਕੁਤਰ ਕੇ
ਅਸੀਂ, ਉਹ ਮਿਕਸੀ ਚ ਪੀਸ ਕੇ, ਪਿਆਜ, ਟਮਾਟਰ ਉਸ ਤੋਂ ਬਾਅਦ, ਕਿਵੇਂ ਤੜਕਾ ਲਗਾਨੇ ਹਾਂ।
ਇਸ ਨਾਲ ਤੇ ਫਿਰ ਚਾਵਲ ਹੀ ਵੱਧੀਆ ਲੱਗਦੇ ਆ, ਹੈਨਾ। ਰਾਜ ਰਾਜਮਾਂ ਦੇ ਨਾਲ ਤਾਂ, ਹਾਂ।
ਸਾਡੇ ਘਰ ਦੁਪਹਿਰੇ, ਫੇਰ ਰੋਟੀ ਵੀ ਨਾਲ ਬਣ
ਅੱਛਾ- ਅੱਛਾ, ਹਾਂ, ਰੋਟੀ ਵਗੈਰ ਕਿ ਢਿੱਡ ਨੀ ਭਰੀਂਦਾ ਹੈਗਾ। ਚੋਲਾਂ ਚੋਲ, ਚੋਲ ਖਾ ਕੇ ਢਿੱਡ ਨੀ ਭਰਦਾ ਹੈਗਾ, ਰੋਟੀ ਦੇ ਨਾਲ ਚਾਹੀਦੀ- ਚਾਹੀਦੀ ਹੈ, ਹਾਂ, ਹੋਰ ਸੁਣਾਓ?
ਬਸ ਵੱਧੀਆ। ਹੋਰ, ਤੁਸੀਂ ਕੀ ਬਣਾਇਆ?
ਅਸੀਂ ਅੱਜ ਘੀਆ ਬਣਾਇਆ ਸੀ, ਔਰ ਬੱਚਿਆਂ ਨੂੰ ਸੈਂਡਵਿਚ ਬਣਾ ਕੇ ਭੇਜੇ ਹੈ। ਹਾਂ। ਹੋਰ, ਬਸ ਵੱਧੀਆ। ਹਾਂਜੀ।
ਸੈਂਡਵਿਚ ਕਿਵੇਂ ਬਣਾਉਂਦੇ ਹੋ ਤੁਸੀਂ?
ਅਸੀਂ, ਇੱਕ ਤਾਂ ਵ- ਵੈਜੀਟੇਬਲ ਵਾਲਾ ਬਣਦਾ ਹੈ, ਮਤਲਬ ਕੀ, ਘੀਆ ਟਮਾਟਰ ਪਿਆਜ ਕੱਟ ਕੇ ਇੰਝ ਦਾ ਵੀ ਬਣਦਾ ਹੈ, ਮਿਓਨੀ ਵਗੈਰਾ ਪਾ ਕੇ, ਬਟਰ, ਅੱਜ ਤੇ ਮੈਂ ਇੰਝ ਬੱਚਿਆਂ ਨੂੰ ਆਲੂਆਂ ਵਾਲੇ ਬਣਾ ਕੇ ਦਿੱਤੇ। ਤੇ ਅਸੀ ਆਲੂ ਬੋਇਲ ਕੀਤੇ, ਜਿਵੇਂ ਆਲੂ ਦੀ ਰੋਟੀ, ਉਹ ਬਣਾਈ ਹੁੰਦੀ ਨਾ, ਮੀਕਸ ਬਣਾਉਂਦੇ ਹੈ, ਪਿੱਠੀ ਬਣਾਉਂਦੇ ਤੇ ਆਲੂ ਦੀ, ਓ-ਓਦਾਂ ਹੀ ਬਣਾਏ। ਫਿਰ, ਫਿਰ ਬਰੈਡ ਦੇ ਵਿੱਚ ਲਗਾ ਕੇ ਫਿਰ ਉਹਨਾਂ ਨੂੰ ਸੇਕ ਲਿੱਤਾ, ਹਾਂ। ਅੱਜ ਬੱਚੇ ਕਹਿੰਦੇ ਸੀ, ਅੱਜ ਅਸੀਂ ਉਹੀ ਖਾਣੇ, ਅੱਜ ਤੁਸੀਂ ਸਾਨੂੰ ਲੰਚ ਨਾ ਭੇਜਣਾ। ਮੈਂ ਕਿਹਾ ਕੋਈ ਗੱਲ ਨੀ, ਹਾਂ।
ਅੱਛਾ। ਹੋਰ, ਤੁਸੀਂ ਕਿੱਥੇ ਗਏ ਸੀ ਘੁੰਮਣ? ਮੈਂ ਕਿਹਾ, ਕਿੱਥੇ ਜਾਂਦੇ ਹੋ ਤੁਸੀਂ ਘੁੰਮਣ?
ਹਾਂ, ਘੁੰਮਦੇ ਰਹਿੰਦੇ ਆ। ਸਾਡਾ ਸ਼ਹਿਰ ਹੀ ਬਹੁਤ ਵਧੀਆ ਹੈਗਾ, ਤੁਸੀਂ ਵੀ ਆਇਓ।
ਘੁੰਮਾਂਗੇ।
ਹਾਂ।
ਹੋਰ, ਅਸੀਂ ਵੀ ਗਏ ਸੀ ਪਿਛਲੇ ਹਫ਼ਤੇ, ਹਰਿਦੁਆਰ ਗਏ ਸੀ।
ਹਾਂ।
ਹਾਂਜੀ।
ਗਏ ਸੀ, ਪਰਸਨਲੀ ਗਏ ਸੀ, ਉਹ
ਨਹੀਂ, ਵੈਸੇ ਹੀ ਅਸੀਂ ਘੁੰਮਣ ਗਏ ਸੀ। ਖਾਲੀ ਘਰ ਦੇ ਸਾਰੇ
ਹਾਂਜੀ। ਹੂੰ, ਕੀ -ਕੀ ਦੇਖਿਆ ਫਿਰ ਉਥੇ ਤੁਸੀਂ? ਮੰਦਿਰ ਬੜੇ ਹੁੰਦੇ ਆ ਉੱਥੇ, ਹਨਾ।
ਹਾਂਜੀ। ਹੋਰ।
ਬਸ ਵਧੀਆ।
ਹਮ।
ਬਸ ਵਧੀਆ।
ਤੁਹਾਡੇ ਪੇਕੇ ਵਿੱਚੇ ਈ ਐ ਕੇ ਬਾਹਰ ਐ। ਇਹ ਵੀ ਵਧੀਐ ਨਾ ਜਦੋਂ ਦਿਲ ਕੀਤਾ ਚਲੇ ਗਏ।
ਨਹੀਂ ਮੈਂ ਸੰਡੇ ਨੂੰ ਜਾਂਨੀ ਆਂ ਖਾਲੀ।
ਅੱਛਾ। ਹਾਂ ਇਹ ਤਾਂ ਹੈ।
ਘਰ ਦਾ ਕੰਮ ਵਗੈਰਾ ਵੀ ਹੁੰਦੈ ਇਸ ਕਰਕੇ ਤੇ ਸੰਡੇ ਨੂੰ ਘਰ ਚੱਲ ਜਾਂਨੀ ਆਂ।
ਹਾਂਜੀ ਹੋਰ ਤੁਸੀਂ ਲੋਕਲ ਹੋ ਯਾ ਦੂਰ।
ਨਈ ਅਸੀ ਦੂਰ ਦੇ ਈ ਆਂ।
ਅੱਛਾ।
ਐ ਤੇ ਸ਼ਾਇਦ ਤੁਹਾਡੇ ਵੀ ਨੀ ਏ। ਰਹਿੰਦੇ ਐ ਨਾ।
ਹਾਂਜੀ।
ਮੈਂ ਕਿਹਾ ਏਥੇ ਤੁਹਾਡੇ ਵੀ ਰਿਲੇਟਿਵ ਹੈਗੇ ਨੇ, ਕੋਈ ਰਿਸ਼ਤੇਦਾਰ ਰਹਿੰਦੇ ਤੁਹਾਡੇ ਵੀ ਹੈਨਾ। ਮਿਲਦੇ ਐ ਮੈਨੂੰ ਕਈ ਵਾਰੀ ਮਿਲਦੇ ਐ। ਮਗਰ ਜਾਦਾ ਗੱਲਬਾਤ ਨੀ ਹੋ ਪਾਂਦੀ ਓਨਾਂ ਨਾਲ। ਹਾਂ। ਹਾਂ।
ਹੂੰ। ਹੋਰ। ਕੋਈ ਨੀ, ਲਗਾਵਾਂਗੇ ਚੱਕਰ। ਹੂੰ।
ਚਲੋ ਠੀਕ ਏ ਐ ਨਾ। ਸਤ ਸ੍ਰੀ
ਸਤਿ ਸ੍ਰੀ ਅਕਾਲ।